ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਕੀ ਹਾਲ-ਚਾਲ?
ਵਧੀਆ ਜੀ, ਵਧੀਆ। ਹੋਰ, ਤੁਸੀਂ ਦੱਸੋ ਕੀ ਹਾਲ-ਚਾਲ ਆ।
ਬਸ, ਬਸ, ਬਸ 'ਮੈਂ ਕਿਹਾ ਚਲੋ, ਇੱਕ ਟੋਪਿਕ ਡਿਸਕਸ ਕਰਦੀ ਹਾਂ, ਤੁਹਾਡੇ ਨਾਲ ਫਾਸਟ-ਫੂਡ, ਵਰਸਿਸ ਹੋਮ-ਫੂਡ ਮਤਲਬ ਘਰ ਦਾ ਖਾਣਾ ਜ਼ਿਆਦਾ ਬ ਬੇਟਰ ਹੈਗਾ ਕਿ, ਬਾਹਰ ਦਾ ਖਾਣਾ ਜ਼ਿਆਦਾ ਬੈਟਰ ਹੈਗਾ।
ਹਾਂਜੀ, ਮੇਰੇ ਕੋਲ ਵੀ ਆਹੀ ਟੋਪਿਕ ਸੀਗੀ, ਅਹ ਘਰ ਦਾ ਖਾਣਾ ਵਧੀਆ ਹੈ, ਯਾ ਬਾਹਰ ਦਾ ਖਾਣਾ ਵਧੀਆ ਹੈ, ਜੋ ਬਾਹਰ ਬਨਦਾ ਹੈ।
ਹਾਂਜੀ।
ਹਾਂ, ਜਿਵੇਂ ਦੇਖੋ ਮੈਂ ਵੀ ਹੁਣ, ਅਹ, ਅਂ, ਘਰ ਤੋਂ ਦੂਰ ਹੀ ਰਹਿੰਦਾ ਵਾ, ਨਾ ਤੇ ਮੈਂ ਵੀ, ਹਾਂ, ਤੇ ਮੈਂ ਵੀ, ਘਰ ਦਾ ਖਾਣਾ ਮਤਲਬ ਬਹੁਤ ਮੀਸ ਕਰਦਾ ਵਾਂ, ਹਾਂ, ਤੇ ਮੈਂ ਵੀ ਹੁਣ, ਬਾਹਾਰ ਜਿਵੇਂ ਬਾਹਰੋਂ ਹੀ ਮੈਂ, ਰੋਟੀ ਵਗੈਰਾ ਜਿਵੇਂ ਨੋਰਮਲ ਢਾਬੇ ਤੋਂ, ਜਾਂ ਫਿਰ ਪੀਜੀ ਚੋਂ ਖਾਂਨਾ ਵਾ। ਤੇ, ਹਂ ਇਹੀ ਹੈ ਕਿ ਘਰ ਦਾ ਖਾਣਾ ਜ਼ਿਆਦਾ ਬੈਸਟ ਮੈਨੂੰ ਤਾਂ ਇਹ ਲੱਗਦਾ ਹੈ। ਕਿਉਂਕਿ ਘਰ ਦੇ ਖਾਣੇ ਚ' ਮਿਰਚ, ਮਸਾਲੇ ਹੋਰ ਸਬ ਲਿਮਿਟ ਵਿੱਚ ਪਏ ਹੁੰਦੇ ਨੇ, ਜਿਹੜਾ ਜਿਹੜੀ ਉਹ ਦੀ ਕੁਆਲਿਟੀ ਹੈ। ਘਿਓ, ਘਿਓ ਵਗੈਰਾ ਉਹ ਜ਼ਿਆਦਾ ਪਿਆ ਹੁੰਦਾ। ਬਾਹਰ ਦੇ ਖਾਣੇ'ਚ ਇੰਨਾ ਨੀ ਕੁਛ ਹੁੰਦਾ, ਉਹਨਾਂ ਨੇ ਬਸ ਕੀ ਹੁੰਦਾ, ਆਪਣੀ ਅਰਨਿੰਗ ਕਰਨੀ ਹੁੰਦੀ। ਤੇ ਉਹ, ਜਿਵੇਂ ਉਹਨਾਂ ਕੋਲ ਬਣਦਾ ਹੈ, ਤੇਜ਼ ਮਸਾਲੇ, ਮਰਚ ਬਿਨਾ ਘਿਉ, ਤੇਲ ਤੋਂ ਸਬਜ਼ੀ ਬਣਾਕੇ ਐਵੇਂਹੀ, ਦੇ ਦਿੰਦੇ ਨੇ ਉਹ।
ਹਾਂ ਫਾਸਟ-ਫੂਡ ਐ ਹੁੰਦਾ ਨਾ, ਫਾਸਟ-ਫੂਡ ਨਾ ਮਤਲਬ, ਅ ਤੁਸੀਂ ਇਹ ਕਹਿ ਸਕਦੇ ਹੋ ਕਿ, ਟੇਸਟੀ ਲੱਗਦਾ, ਸਵਾਦਿਸ਼ਟ ਲੱਗਦਾ ਹੈਗਾ, ਸਾਨੂੰ ਖਾਣ'ਚ ਨਾ ਮਤਲਬ ਦੇਖ ਖਣ 'ਚ ਡਿਲੀਸ਼ੀਅਸ ਲੱਗਦਾ ਐ ਨਾ, ਤੇ ਮਤਲਬ ਦਿਲ ਕਰਦਾ ਦੇਖਣ ਕੇ, ਖਾਣ ਦਾ, ਜੇ ਪਿੱਜ਼ਾ ਹੋ ਗਿਆ, ਬਰਗਰ ਹੋ ਗਿਆ, ਫਰੈਂਚ-ਫਰਾਾਈਜ਼ ਯਾ ਮੋਮੋਜ਼ ਹੋ ਗਏ ਜਿਵੇਂ ਅਗਰ ਤੁਸੀਂ ਨੋਨ ਵੈਜ ਖਾਂਦੇ ਹੋ ਚਿਕਨ ਵਗੈਰਾ ਹੋ ਗਿਆ। ਮਤਲਬ ਦੇ ਦੇਖਣ ਚ' ਮਤਲਬ ਇੰਨਾ ਟੇਸਟੀ ਲੱਗਦਾ ਹੈ। ਪਰ ਮਤਲਬ ਖਾਣ ਦੇ ਬਾਅਦ ਐਸੀਿਟੀ ਹੋ ਗਈ। ਕੋਈ ਲੂ ਮੋ ਹੋ ਗਏ ਕਦੀ ਦੇਖੋ ਐਵੇਂ ਫੂਡ ਖਾਣ ਨਾਲ ਡਾਇਰੀਆ ਵਗੈਰਾ ਵੀ ਤੇ ਹੋ ਜਾਂਦਾ ਨਾ।
ਹਮ- ਹਮ- ਹਮ- ਹਮ
ਪਰ ਗਰ ਦਾ ਫੂਡ ਤੁਸੀਂ ਜਿੰਨਾ ਮਰਜ਼ੀ ਵਧੀਆ ਬਣਾਓ ਦੇਸੀ ਘੀ ਚ' ਬਣਾਓ, ਚਾਹੇ ਰਿਫਡ ਚ' ਬਣਾਓ, ਚਾਹੇ ਸਰਸੋਂ ਦੇ ਤੇਲ ਚ' ਬਣਾਓ। ਮਤਲਬ ਇਨਾ ਵਧੀਆ। ਹਲਕਾ ਤਾਕਤਵਰ। ਸਾਰੀ ਚੀਜ਼ਾਂ ਮਤਲਬ ਪੌਸ਼ਟਿਕ ਵੀ ਤਾਂ ਹੁੰਦੀ ਨਾ ਉਹਦੇ ਵਿੱਚ। ਸਾਰੇ ਨਿਊਟ੍ਰਿਸ਼ਨ
ਹਾਂ, ਜੀ ਸਾਰਿਆਂ ਨੂੰ ਟਿਊਸ਼ਨ ਆਉਂਦੇ ਹੀ ਨੇ ਸਹੀ ਗੱਲ ਆ ਜੀ। ਜਿਹੜਾ -ਜਿਹੜਾ ਬਾਹਰ ਦਾ। ਹਾਂ- ਹਾਂ ਬੋਲੋ- ਬੋਲੋ।
ਮੈਂ ਕਿਹਾ ਘਰ ਦਾ ਖਾਣਾ ਜਿਹੜਾ ਹੁੰਦਾ ਉਹ ਤਾਜ਼ਾ ਹੁੰਦਾ ਹੈ ਨਾ। ਮਤਲਬ ਦੇਖੋ ਬਾਹਰ ਦੇ ਖਾਨੇ ਦਾ ਸਾਨੂੰ ਨੀ ਪਤਾ ਉਹ ਅੱਜ ਦਾ ਬਣਿਆ। ਕਿ ਕੱਲ੍ਹ ਦਾ ਬਣਿਆ। ਕਿ ਬਸ ਕੀ ਹੈਗਾ ਕਿ ਤਾਜ਼ਾ ਹੈਗਾ। ਪਰ ਇਹ ਕਿ ਘਰ ਦਾ ਖਾਣਾ ਜਿਹੜਾ ਹੁੰਦਾ ਉਹ ਤਾਜ਼ਾ ਹੁੰਦਾ ਹੈ।
ਹਾਂਜੀ -ਹਾਂਜੀ ਬਿਲਕੁਲ ਜੀ, ਬਿਲਕੁਲ ਦੇਖੋ ਬਾਹਰ ਦਾ ਹੁਣ ਜਿਵੇਂ ਹਾਂ, ਬਾਹਰ ਦਾ ਖਾਣਾ ਹੈ ਕੇ ਰੀਜ਼ਨ ਇਹ ਵੀ ਹੈ ਕਿ ਬਈ ਸਾਨੂੰ ਨੀ ਪਤਾ ਕਿ ਉਹ ਸਬਜ਼ੀ ਖ਼ਰਾਬ ਸਬਜ਼ੀ ਬਣਾ ਦਿੱਤੀ ਸੀ ਆ ਪਿੱਛੋਂ ਹੀ ਗਲੀ- ਸੜੀ ਆਈ ਸੀ। ਜਾਂ ਉਹ ਕਿਵੇਂ ਜ ਮਟੀਰੀਅਲ ਯੂਜ ਕਰ ਰਿਹਾ ਹੈ। ਹਾਂਜੀ।
ਹੋਰ ਮਤਲਬ ਫਾਸ ਫੂਡ ਜਿਹੜਾ ਹੁੰਦਾ ਮਤਲਬ ਕਦੀ- ਕਦੀ ਖਾਣ ਵਾਸਤੇ ਥ ਠੀਕ ਹੈ। ਡੇਲੀ ਮਤਲਬ ਡੇਲੀ ਵਾਸਤੇ ਨੀ ਠੀਕ ਨਾ। ਦੇਖੋ ਕਦੀ- ਕਦੀ ਤੇ ਬੰਦੇ ਦਾ ਮਨ ਕਰ ਹੀ ਜਾਂਦਾ ਹੈ ਕਿ ਰੋਟੀ- ਸਬਜ਼ੀ ਛੱਡ ਕੇ ਬੰਦਾ ਕੋਈ ਚਲੋ, ਚਟਪਟੇ ਚੀਜ਼ ਖਾਈ ਜਾਏ, ਟਿੱਕੀ ਖਾਈ ਜਾਏ, ਗੋਲ ਗੱਪੇ ਖਾਈਏ ਜਾਈਏ। ਪਰ ਡੇਲੀ- ਡੇਲੀ ਤੁਸੀਂ ਅਗਰ ਖਾਓਗੇ ਦੇਖੋ ਤੁਸੀਂ, ਤੁਹਾਡਾ ਪਾਚਨ ਤੰਤਰ ਹੋ ਗਿਆ। ਤੁਹਾਨੂੰ ਗੈਸਟ੍ਰਿਕ ਪ੍ਰੋਬਲਮ ਮਤਲਬ ਬਥੇਰੀ ਪ੍ਰੋਬਲਮਾਂ ਬਿਮਾਰੀਆਂ ਨਾਲ ਲੱਗ ਸਕਦੀਆਂ। ਘਰ ਦਾ ਖਾਣਾ ਤੁਸੀਂ ਜਿੰਨਾ ਮਰਜ਼ੀ ਖਾਓ ਚਾਹੇ ਦੋ ਰੋਟੀ ਦੋ ਰੋਟੀ ਖਾਓ, ਚਾਹੇ ਤਿੰਨ ਰੋਟੀ ਖਾਓ। ਤੁਸੀਂ ਕਦੇ ਬਿਮਾਰ ਨਹੀਂ ਹੋਗੇ।
ਬਿਮਾਰ ਨੀ ਹੋਵੇ, ਸਹੀ ਗੱਲ। ਘਰ ਦਾ ਖਾਣਾ। ਹਲਕਾ- ਫੁਲਕਾ ਵੀ ਤੇ ਪਲੱਸ ਵਿਦ ਨਿਸ਼ਨ ਨਿਊਟ੍ਰਸ਼ਨ ਵੀ ਉਹਦੇ ਵਿੱਚ ਪ੍ਰੋਟੀਨ ਵਗੈਰਾ ਸਭ ਕੁਛ ਉਹਦੇ ਵਿੱਚ ਹੈ ਹੈ ਹੀਏ। ਜੋ ਕਿ ਗੁਡ ਫੋਰ ਹੈਲਥ ਹੈ।
ਡੇਲੀ- ਡੇਲੀ ਤੇ ਦੇਖੋ ਖਾਇਆ ਹੀ ਨਹੀਂ ਜਾਂਦਾ ਨਾ। ਘਰ ਦਾ ਖਾਣਾ ਖਾ ਕਰ ਜਿਵੇਂ ਕਹਿੰਦੇ ਨਾ, ਘਰ ਦੀ ਮੁਰਗੀ ਡਾਲ ਬਰਾਬਰ ਉਹੀ ਹੋ ਜਾਂਦਾ ਨਾ ਰੋਜ਼ -ਰੋਜ਼ ਘਰ ਦਾ ਖਾਨਾ ਕਰਕੇ ਵੀ ਬੰਦਾ ਬੋਰ ਹੋ ਜਾਂਦਾ। ਤੇ ਮਨ ਕਰਦਾ ਹੈ ਜਾਣ ਦਾ ਕਿ ਚਲੋ ਬਾਹਰ ਦਾ ਫੂਡ ਖਾਉ। ਪਰ ਬਾਹਰ ਦਾ ਫੂਡ ਖਾ ਕੇ ਆਏ ਤੇ ਬੰਦੇ ਐਸਿਡਿਟੀ, ਗੈਸਟ੍ਰਿਕ ਕੀ ਪ੍ਰੋਬਲਮ ਬੰਦਾ ਫਿਰ ਸੋਚਦਾ ਨਹੀਂ, ਅਸੀਂ ਤੇ ਘਰ ਦਾ ਹੀ ਖਾਣਾ ਹੀ ਬੈਟਰ ਸੀ, ਅਸੀਂ ਘਰ ਦਾ ਹੀ ਖਾਣਾ ਖਾਣਾ।
ਹੂੰ, ਸਹੀ ਗੱਲ ਹੈ ਜੀ ਹੋਰ ਗੱਲ ਹੂੰ
ਘਰ ਦਾ ਖਾਣਾ ਹੀ ਵੈਸੇ ਤਾਂ ਮੇਰੇ ਕੋਲ ਪ੍ਰੈਫਰ ਕਰਨਾ ਚਾਹੀਦਾ ਹੈ। ਕਿਉਂਕਿ ਤੁਹਾਡੇ ਤੁਸੀਂ ਆਪਣੀ ਅਕੋਰਡਿੰਗ ਤੇਲ, ਮਸਾਲੇ ਨਮਕ ਮ ਬਾਕੀ ਸਾਰੀ ਚੀਜ਼ਾਂ ਤੁਹਾਨੂੰ ਪਤਾ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਤੁਸੀਂ ਤੇਲ ਘੱਟ ਡਾਲੋਗੇ। ਬਾਜ਼ਾਰ ਵਾਲਿਆਂ ਨੂੰ ਕਹੋਗੇ ਤੁਸੀਂ ਤੇਲ ਕੱਟ ਡਾਲੋ, ਉਹਨੇ ਨੀ ਸੁਣਨਾ ਉਹਨੇ ਜਿੰਨਾ ਪਾਉਣਾ ਉਹਨੇ ਪਾਉਣਾ ਹੀ ਹੈਗਾ।
ਹਾਂ, ਨਹੀਂ ਉਹ ਕਹੀ ਕੇ ਮਤਲਬ ਐਵੇਂ ਹੀ ਰਿਫੰਡ ਵਿੱਚ ਬਣਾ ਦਿੰਦੇ ਨੇ ਮਤਲਬ। ਜੋ ਹਲਕਾ ਬੇਕਾਰ ਥੋੜਾ ਜਿਹਾ ਸਸਤਾ ਡਫਡ ਹੁੰਦਾ। ਮਤਲਬ ਜਿਹੜਾ ਬਿਮਾਰੀਆਂ ਲਗਾਉਂਦਾ ਹੈ। ਰਿਫਾਇੰਡ ਵੀ ਮਤਲਬ ਇਨਾ ਯੂਜ ਨਹੀਂ ਕਰਨਾ ਚਾਹੀਦਾ। ਮੈਂ ਮਤਲਬ ਸਰਚ ਵਿੱਚ ਆਇਆ ਸੀ ਕਿ ਉਹ ਨਾਲ ਕੈਂਸਰ ਦਾ ਵੀ ਇੱਕ ਉਹ ਬੰਦਾ ਤੇ ਬਾਹਰ ਦੇ ਜਿੰਨੇ ਵੀ ਨੇ ਸਭ ਲੋਕ ਰਿਫਾਈੰਡ ਹੀ ਯੂਜ ਕਰਦੇ ਨੇ। ਕੋਈ ਦੇਸੀ ਘਿਓ ਜਾਂ ਡਾਲਡਾ
ਡਾਲਡਾ ਹੋ ਗਿਆ ਨਾਲ ਸਰਸੋਂ ਦਾ ਤੇਲ ਹੋ ਗਿਆ ਨਾ ਕਿਉਂਕਿ ਸਰਸੋਂ ਦਾ ਤੇਲ ਤੁਹਾਨੂੰ ਕਦੇ ਨੁ ਨੁਕਸਾਨ ਦੇਏਗਾ ਹਾਂ ਸਰਸੌ ਦਾ ਤੇਲ ਤੇ ਦੇਖੋ ਬੜਾ ਫਾਇਦੇਮੰਦ ਘਰ ਦੀ ਕੋਈ ਵੀ ਚੀਜ਼ ਤੁਸੀਂ ਆਪਣੇ ਘਰ ਫਾਰਮਿੰਗ ਕਰ ਸਕਦੇ ਹੋ ਤੁਹਾਡੀ ਅਗਰ ਛੱਤ ਹੈਗੀ ਤੇ ਸਬਜ਼ੀਆਂ ਉਗਾਓ ਘਰ ਦਾ ਖਾਣਾ ਬਣਾਓਗੇ। ਕਿੰਨੇ ਹੈਲਦੀ ਪੋਸ਼ਣ ਮਿਲੇਗਾ ਤੁਹਾਨੂੰ ਮਤਲਬ ਨਿਊਟ੍ਰੀਸ਼ਨ ਮਿਲਾਂਗਾ। ਦੇਖੋ ਹੁਣ ਤੁਸੀਂ ਅਗਰ ਮੋਮੋਸ ਖਾ ਰਹੇ ਹੋ ਜਾਂ ਤੁਸੀਂ ਦਾਲ ਰੋਟੀ ਖਾ ਰਹੇ ਹੋ। ਦੋਨੋ ਦੇ ਅੰਦਰ ਕੈਲੋਰੀ ਮੇਬੀ ਸੇਮ ਹੋਏਗੀ ਪਰ ਬੈਨਿ ਫਿਰਕੀ ਦੇਣਾ ਤੁਹਾਨੂੰ ਦਾਲ-ਚਾਵਲ ਹੀ ਦੇਗਾ ਨਾ ਬੈਨੀਫਿਟ ਤੇ।
ਬਿਲਕੁਲ ਜੀ। ਦਾਲ-ਚਾਵਲ ਹੀ ਦੇਗਾ, ਮੋਮੋਸ ਤੇ ਉਹ ਮੈਦੇ ਨਾਲ ਕੁਛ ਨੀ ਹੋਏਗਾ। ਉਹਦੇ ਨਾਲ ਤੇ ਉਹ ਆਪਣਾ-ਆਪਣਾ ਹੀ ਸਰੀਰ ਖ਼ਰਾਬ ਕਰੇਗਾ ਜਿੰਨਾ ਹੈਗਾ ਉਹ ਚ ਵੀ ਉਹਦੇ ਚ ਵੀ ਲੋਸ ਹੋਏਗਾ।
ਹਾਂ ਤੁਹਾਡੀ ਆਤਾਂ ਨਾਲ ਚਿਪਕ ਜਾਣਾ ਓਨੇ ਤੇ ਜਾ ਕੇ ਫੇਰ। ਤੁਹਾਨੂੰ ਫਿਰ ਕੋਨਸਟੀਪੇਸ਼ਨ ਇਹ ਸਾਰੀ ਦਿੱਕਤਾਂ ਦੇ ਦੇ ਨੀ ਹੈਗੀਆਂ। ਫਿਰ ਬੈਠੇ ਰਹੋ ਨਾਲ ਉਹ ਕੀ ਮਤਲਬ ਕਹਿੰਦੇ ਰਹੋ ਹਏ। ਪੇਟ ਦਰਦ ਹੋ ਰਿਹਾ-ਪੇਟ ਦਰਦ ਹੋ ਰਿਹਾ ਹੈ।
ਹਾਂ-ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ ਐਵੇਂ ਹੀ ਹੁੰਦਾ ਬਾਹਰੋਂ ਖਾਣਾ ਖਾ ਕੇ ਆਓ ਤੇ ਘਰ ਆ ਕੇ ਫਿਰ ਪੇਟ ਦਰਦ ਸਟਾਰਟ ਹੋ ਜਾਂਦਾ ਹੈ। ਅਸਲ ਜੰਗ ਹਾਂ, ਸਭ ਜੰਗ ਫੂਡ ਹੈ ਸਭ ਬਹੁਤ ਬੇਕਾਰ ਹੈ।
ਕਿਉਂਕਿ ਅਸੀਂ ਘਰ ਚ ਖਾਣਾ ਬਣਾਉਂਦੇ ਹੈਗੇ ਫਰੈਸ਼ ਬਣਾਉਂਦੇ ਹੈਗੇ ਨਾਲ ਸਾਫ ਸੁਥਰਾ ਸਾਨੂੰ ਪਤਾ ਹੈ ਕਿ ਸਬਜ਼ੀ ਨੂੰ ਧੋ ਕੇ ਅੱਛੀ ਤਰ੍ਹਾਂ ਕੁੱਕ ਕਰਨੀ ਹੈਗੀ। ਅਸੀਂ ਭਟਰ ਵੀ ਛਿੱਲਦੇ ਹੈਗੇ ਤੇ ਦੇਖਣਾ ਹੈਗਾ ਕਿ ਕੀੜਾ ਤੇ ਨੀ ਹੈਗਾ। ਗੋਭੀ ਹੈਗੀ ਬੁਆਇਲ ਕਰਕੇ ਬਣਾਉਣੀ ਹੈਗੀ ਹੈ। ਸਾਰੀ ਚੀਜ਼ਾਂ ਦਾ ਹੁੰਦਾ ਹੈ ਬਸ ਇਹ ਕਿ ਫਾਸਟ ਫੂਡ ਟੇਸਟੀ ਲੱਗਦਾ ਹੈ ਦੇਖ ਸਬਨੂੰ ਅਟਰ੍ਰੈਕਟਿਵ ਕਰਦਾ ਬੰਦਿਆਂ ਨੂੰ ਬਸ ਹੋਮ ਫੂਢ ਹੁੰਦਾ ਜਿਹੜਾ ਉਹ ਸਿੰਪਲ ਹੁੰਦਾ।
ਹਾਂਜੀ-ਹਾਂਜੀ, ਬਿਲਕੁਲ ਜੀ।
ਇਸ ਕਰਰ
ਹਾਂ, ਦੇਖੋ ਅ ਜੇ ਜਿਵੇਂ ਤੁਸੀਂ ਕਿਆ ਸੀਖ ਆਪਣੀ ਗੱਲ ਸਹੀ ਹੈ ਕਿ ਘਰ ਕੀ ਮੁਰਗੀ ਦਾਲ- ਘਰ ਕੀ ਮੁਰਗੀ ਦਾਲ ਬਰਾਬਰ। ਔ, ਰੋਜ਼-ਰੋਜ਼ ਸਿੰਪਲ ਫੂਡ ਵੀ ਨਹੀਂ ਖਾਧਾ ਜਾਂਦਾ। ਪਰ ਹਾਂ ਬਾਹਰ ਦਾ ਖਾਓ ਬਾਹਰ ਦਾ ਇੰਨਾ ਮਾੜਾ ਵੀ ਨਹੀਂੀ ਹੈ ਮਤਲਬ ਚੰ ਚੰਗੇ ਰੈਸਟੋਰੈਂਟ ਜਾਓ ਜੋ ਸਈ ਵੀਕਐਂਡ ਤੇ ਚਲੇ ਜਾਓ ਮੰਥਂ ਐਂਡ ਤੇ ਚਲੇ ਜਾਓ ਇੱਕ ਮਤਲਬ ਇੱਕ ਵਾਰੀ ਜਾਓ ਮਾਇੰਡ ਫਰੈਸ਼ ਅਤੇ ਘਰ ਦੇ ਵੀ ਪਰੇਸ਼ਾਨੀ ਨੀ ਹੋਣੇ ਰੋਜ਼ ਰੋਜ਼ ਬਣਾਉਣਾ ਹੀ ਪੈਂਦਾ ਉਹਨਾਂ ਨੇ
ਹਾਂ, ਨਾਲ ਤੁਸੀਂ ਚੂਸ ਕਰੋ ਨਾ ਤੁਸੀਂ ਕੀ ਖਾਣਾ? ਤੁਸੀਂ ਅਗਰ ਬਾਹਰ ਜਾਂਦੇ ਹੋ ਜਿਵੇਂ ਤੁਹਾਨੂੰ ਓਸ਼ਨ ਮਿਲਦੇ ਹੈਗੇ ਤੁਸੀਂ ਜੰਕ ਫੂਡ ਨਾ ਖਾ ਕੇ ਤੇ ਹੈਲਦੀ ਖਾਓ ਨਾ ਤੁਸੀਂ ਪਨੀਰ ਟਿੱਕਾ ਮੰਗਵਾਓ। ਜਾਂ ਜਿਵੇਂ ਐਗ ਬੁਰਜੀ ਮੰਗ ਲਓ ਜਾਂ ਪਨੀਰ ਬੁਰਜੀ ਮੰਗਵਾਓ ਜਾਂ ਕੁਛ ਐਵੇਂ ਮੰਗਓ ਰੋਸਟੇਡ-ਰੋਸ- ਸਟਿਲ ਚਿਕਨ ਮੰਗਾਓ ਜੋ ਤੁਹਾਨੂੰ ਨੁਕਸਾਨ ਨਾ ਦੇ ਜਿਹਦੇ ਚ ਤੇਲ, ਗੀ, ਮਸਾਲੇ ਅੱਜ-ਕੱਲ ਤੇ ਇੰਨੀ ਸੈਲੇਡ ਵਾਲੀ ਚੀਜ਼ਾਂ ਵੀ ਆਪਸ਼ਨ ਵੀ ਆ ਗਈਆਂ ਅੱਜ-ਕੱਲ ਦੋ ਦੇਖੋ ਇਸ ਕਾਰਨ ਮਤਲਬ ਅਗਰ ਤੁਸੀਂ ਖਾਣਾ ਵੀ ਹੈ ਫਾਸ ਫੂਡ ਤੇ ਜਾਣਾ ਵੀ ਹੈਗਾ ਤੇ ਤੁਸੀਂ ਮੇਰੇ ਖਿਆਲ ਦੇ ਹੈਲਦੀ ਆਪਸ਼ਨ ਚ ਜਾਓ।
ਹਾਂ, ਦੇਖੋ ਜਿਨ ਕੁਛ ਲੋਕ ਹੁੰਦੇ ਆ ਵੈਜੀਟੇਰੀਅਨ ਕੁਛ ਨੋਨ ਵੈਜੀਟੇਰੀਅਨ ਹੁੰਦੇ ਆ। ਕੁਛ ਹੀ ਖਾਂਦੇ ਨੇ ਪਰ ਦੇਖੋ ਆਪਣੀ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਫੂਡ ਖਾਓ ਸਭ ਕੁਛ ਅਵੇਲੇਬਲ ਹੈ ਬਾਹਰ ਆਪਾਂ ਤਾਂ ਮਤਲਬ ਵੈਜ ਹੀ ਖਾਂਦੇ ਹਾਂ ਮਤਲਬ ਪਿਓਰ ਵੈੱਜ ਹੀ ਹਾਂ ਤੇ ਆਪਾਂ ਉਸ ਹਿਸਾਬ ਨਾਲ ਬਾਹਰ ਵੀ ਜਾਈਦਾ ਹੈ ਤੇ ਦਾਲ ਰੋਟੀ ਜਾਂ ਪਨੀਰ ਤੋਂ ਰਿਲੇਟਿਡ ਕੋਈ
ਹਾਂ ਉਹੀ ਤੇ ਮੈਂ ਕਹਿ ਰਹੀ ਦਾਲ ਰੋਟੀ ਪਨੀਰ ਟਿੱਕਾ
ਹਾਂ ਇਸ ਤੋਂ ਰਿਲੇਟਿਡ ਹੀ ਆਪਾਂ ਐਵੇ ਔਡਰ ਹੀ ਕਰੀ ਦੀਆਂ ਹਾਂ
ਦੇਖਿਆ ਹੋਏਗਾ ਤੁਸੀਂ ਘਰ ਦਾ ਖਾਣਾ ਖਾ ਕੇ ਤੁਹਾਡਾ ਪੇਟ ਹਲਕਾ ਰਹਿੰਦਾ ਐ ਤੁਹਾਨੂੰ ਐਨਰਜੀ ਜ਼ਿਆਦਾ ਮਿਲਦੀ ਹੈਗੀ ਮਤਲਬ ਅਗਰ ਤੁਸੀਂ ਘਰ ਦਾ ਖਾਣਾ ਖਾਓਗੇ ਨਾ ਤੁਹਾਡੇ ਵਿੱਚ ਨਾ ਲੋਨੈਸ ਐਨਰਜੀ ਘੱਟ ਹੋਏਗੀ ਕਦੇ ਵੀ ਨੋਟਿਸ ਕਰਨਾ
ਹਾਂਜੀ ਹਾਂਜੀ ਸਹੀ ਗੱਲ ਕਹਿ ਰਹੇ ਹੋ ਜੀ
ਇਸ ਕਾਰਨ ਕਿਉਂਕਿ ਅਗਰ ਤੁਸੀਂ ਬਾਹਰ ਦਾ ਖਾਣਾ ਖਾਂਦੇ ਹੋ ਨਾ ਤੁਹਾਨੂੰ ਐਨਰਜੀ ਨਹੀਂ ਮਿਲਣੀ ਮਤਲਬ
ਵੀਕਨੈਸ ਹੋਏਗੀ ਫੈਟ ਮੋਟਾਪਾ ਬੜੇਗਾ ਤੁਹਾਡੀ ਬੋਡੀ ਦੇ ਅੰਦਰ
ਹਾਂ ਬਿਲਕੁਲ ਸਹੀ ਗੱਲ ਹੈ ਜੀ ਮੋਟਾਪਾ ਵੱਧੇਗਾ ਜੀ ਹੂੰ
ਦਾ ਖਾਣਾ ਖਾਓਗੇ ਤੁਹਾਨੂੰ ਮੋਟਾਪਾ ਨੀ ਬਣਨਾ ਤੁਸੀਂ ਸਟਰੋਂਗ ਬਣਨਾ ਤਾਕਤਵਰ ਸਾਰੀ ਚੀਜ਼ਾਂ ਦਾ ਬੈਨੀਫਿਟ ਹੈਗਾ ਨਾ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਜੀ
ਮਤਲਬ ਪ੍ਰੈਫਰ ਤੇ ਦੇਖੋ ਸਾਨੂੰ ਘਰ ਦਾ ਖਾਣਾ ਹੀ ਕਰਨਾ ਚਾਹੀਦਾ ਹਾਂ ਕਦੀ ਕਦੀ ਬੰਦੇ ਦਾ ਮਨ ਕਰਦਾ ਤਾਂ ਚਲੋ ਤੁਸੀਂ ਫਾਸਟ ਫੂਡ ਖਾਣਾ ਤੇ ਖਾ ਲੋ ਬਾਕੀ ਵੈਸੇ ਤਾਂ ਦੇਖੋ ਘਰ ਦਾ ਖਾਣਾ ਹੀ ਪ੍ਰੈਫਰ ਕਰੋ ਵੈਸੇ ਕੀ ਤੁਹਾਨੂੰ ਜ਼ਿਆਦਾ ਪਸੰਦ ਹੈ ਘਰ ਦੇ ਘਰ ਚ ਖਾਣਾ ਖਾਣਾ ਚ ਫਰੈਸ਼ ਲੱਗੇ ਕਿ ਜਿਹਦੇ ਚ ਤਾਕਤ ਵੀ ਆਏ ਕੀ ਕਏ ਅਗਰ ਤੁਸੀਂ ਅਗਰ ਤੁਸੀਂ ਵੈਜੀਟੇਰੀਅਨ ਹੋ ਤਾਂ ਪਨੀਰ ਹੀ ਆਉਦਾ
ਪਨੀਰ ਹੁੰਦਾ ਤੇ ਚਾਪ ਸ ਵਗੈਰਾ ਹੁੰਦੀਆਂ ਨੇ
ਹਾਂ ਚਾਪਾਂ ਹੋ ਗਈਆਂ ਨਾਲ ਨਾਲ ਅੱਜ ਕੱਲ੍ਹ ਸੋਇਆ ਚਾਪ ਪਦੀ ਹੈ ਨਾ ਉਹ ਟਾਈ ਜ਼ਰੂਰ ਕਰੋ ਉਹ ਬੜੀ ਹੈਲਦੀ ਬਣਦੀ ਹੈਗੀ
ਉਹ ਤੇ ਅਸੀਂ ਮਤਲਬ ਘਰ ਹੀ ਮੈਂ ਅਹ ਗਾਰਨਿਸ਼ ਕਰਕੇ ਜਿਵੇਂ ਉਹ ਚ ਫਰੈਸ਼ ਕਰੀਮ ਵਗੈਰਾ ਪਾ ਕੇ ਪਿਆਜ ਵਗੈਰਾ ਪਾ ਕੇ ਉਹਨੂੰ ਭੁੰਨ ਕੇ
ਹਾਂ ਅੱਜ ਕੱਲ੍ਹ ਤਾਂ ਦੇਖੋ ਵੈਸੇ ਵੀ ਇੰਨੇ ਇੰਚ ਇੰਸਟਰੂਮੈਂਟ ਹੈਗੇ ਮਾਈਕਰੋਵੇਵ ਹੈ ਓ ਟੀ ਹੈਗਾ ਤੁਹਾਡੇ ਕੋਲੋਂ ਏਅਰ ਫਰਾਾਇਰ ਹੈਗਾ ਅੱਜ ਕੱਲ੍ਹ ਦੇ ਕੋਈ ਹੇਅਰ ਫਰਾਈ ਚ ਤੁਸੀਂ ਖਾਣਾ ਬਣਾਓ ਘਰ ਬਿਨਾਂ ਤੇਲ ਮਸਾਲੇ ਦੇ ਦੇਖੋ ਕਿੰਨਾ ਟੇਸਟੀ ਬਣਦਾ
ਹਾਂਜੀ ਹਾਂਜੀ
ਕਦੀ ਤੁਸੀਂ ਟਰਾਈ ਕਰੋ ਜ਼ਰੂਰ ਮੇਰੇ ਕਹਿਣ ਚ ਕਿ ਕਦੇ ਹੋਮਮੇਡ ਫੂਡ ਬਣਾਣਾ ਕਦੀ ਜਿਵੇਂ ਬਿਨਾਂ ਟੀ ਚ ਜਾਂ ਫਿਰ ਅਰਫਰਾਾਇਰ 'ਚ ਬਿਨਾਂ ਤੇਲ ਮਸਾਲੇ ਦੇ ਘੱਟ ਲੱਗਦਾ ਹੈਗਾ ਨਹੀਂ ਮੈਂ ਨਹੀਂ ਨਹੀਂ ਮੈਂ ਵੀ ਵੇਜ ਡੇਰੀਆਂ ਨਹੀ
ਹੂੰ ਅੱਛਾ ਅੱਛਾ
ਮਤਲਬ ਬਾਕੀ ਫੈਮਿਲੀ ਹੈਗੀ ਪਰ ਮੈਂ ਵੈਜੀਟੇਰੀਅਨ ਹਾਂ
ਹਾਂ ਮੈਂ ਵੈਜੀਟੇਰੀਅਨ ਆਂ ਚਲੋ ਅੱਛਾ ਲੱਗਾ ਤੁਹਾਡੇ ਨਾਲ ਟੋਪਿਕ ਡਿਸਕਸ ਕਰਕੇ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ